ਹੈਲੋ, ਹਾਂਜੀ।
ਹਾਂਜੀ, ਸਾਸ੍ਰੀ ਕਾਲ ਜੀ।
ਸਾਸ਼ਰੀ ਕਾਲ।
ਹੋਰ ਸੁਣਾਓ, ਕੀ ਹਾਲ-ਚਾਲ ਏ।
ਵਧੀਆ। ਤੁਸੀਂ ਦੱਸੋ ਕੀ ਕਰ ਰਹੇ ਓ?
ਬੱਸ, ਅਸੀਂ ਵੀ ਠੀਕ।
ਹਾਂਜੀ ' ' ਘਰੇ ਠੀਕ ਏ ਸਾਰੇ?
ਹਾਂਜੀ ਸਭ ਠੀਕ, ਮੈਂ ਕਿਹਾ ਬੱਸ ਫ੍ਰੀ ਬੈਠੇ ਸੀ ਚਲੋ। ਫੋਨ ਆ ਗਿਆ ਤੁਹਾਡਾ ਓਨੀ ਦੇਰ ਨੂੰ।
ਗੱਲ ਹੀ ਕਰ ਲਈਏ।
ਹਾਂ ਬਿਲਕੁਲ, ਵਿਹਲੇ ਵੀ ਕੀ ਕਰਨਾ। ਗੱਲਬਾਤ ਕਰਕੇ ਥੋੜਾ ਟਾਈਮ ਪਾਸ ਹੋਜੇਗਾ, ਹੋਰ। ਹੋਰ ਸੁਣਾਓ। ਰੋਟੀ-ਪਾਣੀ ਖਾ ਲੀ?
ਹਾਂਜੀ, ਖਾਲੀ ਜੀ, ਤੁਸੀ?
ਅਸੀਂ ਬੱਸ ਖਾਣ ਲੱਗੇ ਆ। ਥੋੜ੍ਹੀ ਦੇਰ ਤੱਕ ਖਾਣੇ ਆ।
ਅੱਛਾ, ਹਾਂਜੀ-ਹਾਂਜੀ। ਬੱਸ ਸਹੀ ਐ, ਸਾਰਾ ਦਿਨ। ਘਰ ਵਿੱਚ ਵਿਹਲੇ, ਰਹੋ, ਤਾਂ ਫੋਨ ਕਰ ਲਏ ਤਾਂ ਜੀਅ ਵੀ ਲੱਗਦੇ ਆ।
ਹਾਂ, ਇਹ ਵੀ ਸਹੀ ਏ, ਤੇ ਫੋਨ ਵੀ ਕਿੰਨੀ ਕ ਦੇਰ ਕਰ ਲਾ ਗੇ।
ਹਮ।
ਹਨਾ, ਫਿਰ ਫੋਨ ਵੀ ਜ਼ਿਆਦਾ ਦੇਰ ਵੀ ਨੀ ਹੁੰਦਾ ਨਾ।
ਸਹੀ ਗੱਲ ਏ।
ਫੋਨ ਵੀ ਕਹੇ ਗਾ ਵੀ ਛੱਡ ਦੋ ਹੁਣ ਮੈਨੂੰ। ਸਾਰਾ ਦਿਨ ਹੋ ਗਿਆ, ਉਹ ਵੀ ਹੈਂਗ ਕਰਨ ਲੱਗ ਜਾਂਦਾ ਫਿਰ।
ਹਾਂ, ਸਹੀ ਗੱਲ ਐ। ਹੋਰ ' ' ਗੱਲ ਹੁਣ ਏ।
ਹਾਂ।
ਮੈਂ ਵੀ ਟੀ ਵੀ ਚਲਾ ਕੇ ਬੈਠੀ ਆ ਮੈਂ ਕਿਹਾ। ਟਾਈਮ ਪਾਸ ਹੋ, ਜੇ ਕੀ ਕਰਨਾ ਸਾਰਾ ਦਿਨ ਕੁਛ ਮਿਲਣਾ ਹੀ ਨੀ ਕਰਨ ਨੂੰ।
ਹਾਂ, ਬਿਲਕੁਲ ਕੀ ਕਰਨਾ ਏ। ਕੰਮ ਵਗੈਰਾ ਘਰ ਦਾ ਕਰਕੇ ਤੇ ਸਵੇਰੇ ਹੀ ਫ੍ਰੀ ਹੋ ਜਾਣਾ ਹੁੰਦਾ ਏ। ਉਸ ਤੋਂ ਬਾਅਦ ਕੀ ਕਰਨਾ। ਉਸ ਤੋਂ ਬਾਅਦ ਸਾਰਾ ਦਿਨ ਫ੍ਰੀ ਇੰਨਾ ਵੱਡਾ ਦਿਨ ਕਿੱਥੇ ਬੀਤਣ ਤੇ ਆਂਦਾ।
' ' ਸਹੀ ਗੱਲ ਏ। ਫਿਰ ਇੰਨੀ ਐਨੀ ਧੂਪ ਵੀ ਹੈਗੀ ਤੇ ਬਾਹਰ ਵੀ ਨੀ ਖੜੇ ਹੋ ਸਕਦੇ ਧੂਪ ਵੀ ਸਿਰ ਵਿੱਚ ਪੜ੍ਹਦੀ ਏ।
ਹਾਂ, ਧੁੱਪ ਚ ਜਾਇਆਂ ਦੀ ਏ ਵੀ ਨਹੀਂ ਜਾਂਦਾ ਕਿਤੇ। ਜਾਇਆ ਵੀ ਨਹੀਂ ਜਾਂਦਾ ਕਿਤੇ ਧੁੱਪ ਵਿੱਚ ਤੇ।
ਹਮ ਮਬ ਕਿੱਧਰ ਨੀ ਜਾਂਦੀ ਮੈਨੂੰ ਕੋਈ ਕਹਿੰਦੇ ਨਾ, ਕਿ ਆ ਜਾਇਆ ਕੁਛ ਮੈਂ ਤਾਂ ਕਿਤੇ ਵੀ ਨੀ ਜਾਂਦੀ। ਮੈਂ ਸ਼ਾਮ ਨੂੰ ਜਾਂ ਸਵੇਰੇ-ਸਵੇਰੇ ਨਿਕਲ ਜਾਗੀ ਜਿੱਥੇ ਮੈਨੂੰ ਜਾਣਾ ਹੋਏ। ਮੈਂ ਦੁਪਹਿਰ ਤੋਂ ਬਾਅਦ ਕਿਤੇ ਵੀ ਨੀ ਜਾਂਦੀ।
ਵੀ ਸਵੇਰ ਵੇਲੇ ਵੀ ਕਿੱਥੇ ਜਾਣਾ ਸਵੇਰੇ ਜਿਵੇਂ ਉੱਠੋ ਪੰਜ ਸਾਢੇ ਪੰਜ ਵਜੇ ਤੇ ਬਾਹਰ ਧੁੱਪ ਲੱਭਦੀ ਏ।
ਸਹੀ ਗੱਲ ਏ। ਹੁਣ ਤਾਂ ਚਲੋ ਜਿਵੇਂ ਅਹ, ਉਹ ਹੁੰਦੀ ਨਾ ਸਰਦੀ ਵਗੈਰਾ ਹੁੰਦੀ ਆ। ਤੇ ਅੱਠ-ਸੱਤ ਵਜੇ ਤੱਕ ਵੀ ਅੰਧੇਰਾ ਰਹਿੰਦਾ ਹੀ ਰਹਿੰਦਾ ਏ। ਤੇ ਹੁਣ ਛੇ ਛੇ ਵਜੇ ਹੀ ਦੁਪਹਿਰ ਵੋ ਹੋ ਜਾਂਦੀ ਐ ਜਿਵੇਂ ਕਿਤੇ ਸੂਰਜ ਨਿਕਲ ਹੀ ਜਾਂਦਾ ਹੈ ਛੇ ਵਜੇ ਵੀ ਨਾ।
ਸਾਡੇ ਪੰਜ-ਛੇ ਵਜੇ ਤੇ ਉਸ ਲਈ ਬਿਲਕੁਲ ਹਨੇਰਾ ਹੋਇਆ ਹੁੰਦਾ ਔਰ ਇਸ ਟਾਈਮ ਸਾਢੇ ਸੱਤ ਵਜੇ ਤੱਕ ਪੂਰਾ ਹੀ ਚਾਨਣ ਹੁੰਦਾ ਅੱਠ ਵਜੇ ਤੱਕ ਵੀ।
ਹਾਂਜੀ ਹਾਂਜੀ।
ਅੱਠ ਵਜੇ ਤੋਂ ਬਾਅਦ ਥੋੜ੍ਹਾ ਬਹੁਤਾ ਹਨੇਰਾ ਪੈਣਾ ਸ਼ੁਰੂ ਹੁੰਦਾ।
ਸਹੀ ਗੱਲ ਏ। ਬਸ ਕੀ ਕਰ
ਬਸ ਕੁਛ ਨਹੀਂ ਟੀ ਵੀ ਵਗੈਰਾ ਵੇਖ ਰਹੇ ਹਾਂ ਬਸ। ਥੋੜ੍ਹਾ ਜਿਹਾ ਸੀਰੀਅਲ ਖਤਮ ਹੁੰਦਾ ਤੇ ਉਸ ਤੋਂ ਬਾਅਦ ਰੋਟੀ-ਪਾਣੀ ਖਾਣੇ ਆ।
ਹਮ ਡੈਡੀ ਆ ਜਾਂਦੇ ਆ ਹਾਂਜੀ। ਮੈਂ ਕਿਹਾ ਵਿੱਚ ਐੱਡ ਆ ਜਾਂਦੀ ਏ ਤਾਂ
ਹਾਂ ਸਹੀ ਏ।
ਬਸ ਰੋਟੀ ਪਾਣੀ ਖਾ ਕੇ ਫਿਰ ਨਹੀਂ ਅਸੀਂ ਥੋੜ੍ਹੇ ਟਾਈਮ ਪਹਿਲਾਂ ਹੋ ਕੇ ਆਏ ਆ ਦਰਬਾਰ ਸਾਹਿਬ ਘੁੰਮ ਕੇ ਆਏ ਆ ਅਸੀ।
ਅੱਛਾ ਅੱਛਾ।
ਤਿੰਨ ਦਿਨ ਦਾ ਟੂਰ ਲਾਇਆਂ ਸੀ ਉੱਥੇ ਫ਼ੇਰ ਉੱਥੇ ਰਹੇ ਆ ਦੋ ਕੁ ਦਿਨ ਰਹੇ ਆ ਫ਼ਿਰ ਸਵੇਰੇ-ਸਵੇਰੇ ਗੁਰਦੁਆਰੇ ਨਿਕਲ਼ ਜਾਣੇ ਆ ਵੇਖਣ। ਰਾਤ ਵੇਲੇ ਆ ਕੇ ਸੋ ਜਾਣੇ ਆ ਬਸ।
ਏਹੀ ਚੱਲ ਰਿਹਾ ਸਾਰਿਆਂ ਦੇ ਰੂਟੀਨ ਈ ਚੱਲ ਰਿਹਾ ਬਸ।
ਬਸ ਫ਼ੇਰ ਕਿੱਥੇ ਜਾਣਾ ਹੋਰ ਜਾਣ ਵਾਲੀ ਕੋਈ ਜਗ੍ਹਾ ਵੀ ਤੇ ਹੋਏ ਅਗਰ ਕਿਤੇ ਹੋਰ ਵੀ ਜਾਣੇ ਆ ਅਸੀਂ ਤੇ ਉੱਧਰ ਰੂਮ ਵਗੈਰਾ ਈ ਨੀ ਮਿਲਦੇ ਇਸ ਟਾਈਮ ਤੇ ਸਭ ਪ੍ਰੋਪਰ ਬੁਕਿੰਗ ਸਭ ਪ੍ਰੋਪਰ ਬੁਕਿੰਗ ਹੁਣ ਅਸੀਂ ਅਨੰਦਪੁਰ ਸਾਹਿਬ ਗਏ ਆ ਪਿਛਲੇ ਹਫ਼ਤੇ ਤੇ ਆਪਣਾ ਇੱਥੋਂ ਤੱਕ ਕਿ ਗੁਰਦੁਆਰੇ ਦੇ ਅੰਦਰ ਈ ਇੰਨੀ ਸਰਾਂ ਏ ਸਾਰੀ ਸਰਾਂ ਬੁੱਕ ਹੋਈ ਦੀ ਕੋਈ ਵੀ ਕਮਰਾ ਫ੍ਰਰੀ ਨੀ ਸੀ ਹੈ ਉੱਥੇ।
ਅੇਸ ਅਸੀਂ ਵੀ ਗਏ ਸੀ ਸੰਡੇ ਨੂੰ ਗਏ ਸੀ ਖਾਟੂ ਸ਼ਾਮ ਪਾਣੀਪਤ ਆਲੇ।
ਅੱਛਾ
ਤੇ ਉੱਥੇ ਅਸੀ ਗਏ ਚੱਪਲ ਵਗੈਰਾ ਅਸ ਅਸੀਂ ਨੀਕਾਲ ਦਿੱਤੀ। ਤੇ ਫਰਸ਼ ਤੇ ਪੈਰ ਰੱਖਿਆਂ ਈ ਨੀ ਗਿਆ ਕਿਸੇ ਸਾਰੇ ਉਛਲ ਉਛਲਦੇ ਫ਼ਿਰ ਰਹੇ ਸੀ ਉੱਥੇ।
ਹਾਂ ਤੇ ਫਰਸ਼ ਤੇ ਫਰਸ਼ ਵੀ ਤਪਦਾ ਹੋਣਾ।
ਬਹੁਤ ਬਹੁਤ ਗਰਮੀ ਸੀ ਬਹੁਤ ਗਰਮੀ ਤੇ ਆਪਣੇ ਸਾਧਨ ਜਾਓ ਨਾ ਤੇ ਇੰਨੀ ਗਰਮੀ ਲੱਗਦੀ ਵੀ ਨੀ ਕਿਉਂਕਿ ਜਾਓ ਤੇ ਉੱਥੇ ਉੱਤਰ ਜੋ ਦਰਸ਼ਨ ਕਰਕੇ
ਤਾਂ ਓ ਉਹ ਹੁਣ ਕਾਰ ਵਿੱਚ ਜਾਓ ਤੇ ਉਹਦੇ ਅੰਦਰ ਤੇ ਮੌਸਮ ਠੀਕ ਰਹਿੰਦਾ ਹੁਣ ਅਗਰ ਬਾਹਰ ਜਾਣੇ ਆ ਤਾਂ ਬਾਹਰ ਤੇ ਗਰਮੀ ਹੈ ਨਾ
ਬਾਹਰ ਜਾਣੇ ਆ ਤੇ ਬੱਸ ਮੇ ਜਾਣੇ ਹਾਂ ਤੇ ਔਰ ਗਰਮੀ ਲੱਗਦੀ ਏ ਕਿਉਂਕਿ ਫਿਰ ਬੱਸ ਰੁਕਦੀ ਉਹ ਚਲਦੀ ਤਾਂ ਨੀ ਰਹਿੰਦੀ ਨਾ
ਕੋਲ਼ ਸਾਧਨ ਨੀ ਹੈ ਨਾ
ਹਾਂਜੀ
ਤੇ ਇਹਦੇ ਕਰਕੇ ਅਗਰ ਗਰਮੀਆਂ ਦੇ ਵਿੱਚ ਹਾਂ ਗਰਮੀਆਂ ਚ ਕਿਤੇ ਜਾਣਾ ਹੋਏ ਤੇ ਆਪਣਾ ਹੀ ਸਾਧਨ ਵਾਰਾ ਖਾਂਦਾ ਬਾਈਕ ਵਗੈਰਾ ਵੀ ਨੀ ਵਾਰਾ ਖਾਂਦੀ ਬਾਈਕ ਵਗੈਰਾ ਤੇ ਵੀ ਡਸਟ ਇੰਨੀ ਏ ਲੂ ਪੈਂਦੀ ਏ ਗਰਮੀ ਨਾਲ਼ ਕਿੱਥੇ ਜਾਣਾ ਫ਼ਿਰ
ਜਾਂਦਾ ਕੀ ਬੜਾ ਫ਼ਾਇਦਾ
ਬਿਮਾਰ ਜ਼ਿਆਦਾ ਬੰਦਾ ਹੋ ਜਾਂਦਾ ਸਗੋਂ ਥੱਕੂ ਥੱਕੂ ਕਰਦਾ
ਹੂੰ ਐਸ ਅਸੀਂ ਵੀ ਸੰਡੇ ਨੂੰ ਨਿਕਲ਼ੇ ਸੀ ਸੱਤ ਵਜੇ ਨਿਕਲ਼ੇ ਸੀ ਅਸੀਂ ਘਰ ਤੋਂ ਐਂਨੀ ਧੁੱਪ ਲੱਗੀ ਐਂਨੀ ਧੁੱਪ ਲੱਗੀ ਫਿਰ ਅਸੀਂ ਅੱਧਾ ਘੰਟਾ ਬੱਸ ਲਈ ਖੜੇ ਰਹੇ ਫਿਰ ਏਧਰ ਦੀ ਬੱਸ ਆ ਰਹੀ ਸੀ ਅੰਬਾਲਾ ਸਾਈਡ ਚੰਡੀਗੜ੍ਹ ਸਾਈਡ ਉੱਥੇ ਦੀ ਕੋਈ ਬੱਸ ਹੀ ਨੀ ਮਿਲ ਰਹੀ ਸੀ ਸਾਨੂੰ
ਹਾਂ ਕੋਈ ਕੋਈ ਇਹਨਾਂ ਦੀ ਵੀ ਟਾਈਮਿੰਗ ਹੁੰਦੀ ਏ ਪ੍ਰੋਪਰ ਕੋਈ ਬਾਰ ਬਾਰ ਤਾਂ ਚੱਲਦੀਆਂ ਨੀ ਹੁਣ ਅਗਰ ਅਸੀਂ ਇੱਥੋਂ ਦੀ ਹਮਾਲੇ ਜਾਨੇ ਆ
ਜਿਵੇਂ ਅਸੀਂ ਚੰਡੀਗੜ੍ਹ ਜਾਣਾ ਹੁੰਦਾ ਤੇ ਉੱਧਰ ਦੀ ਬੱਸ ਆਂਦੀ ਏ ਜਿਵੇਂ ਦਿੱਲੀ ਵਗੈਰਾ ਹੋ ਗਈ ਓਦਾਂ ਦੀ ਬਸ ਆਂਦੀ ਏ ਤੇ ਜਿਵੇ ਅਸੀਂ ਇੱਧਰ ਜਾਣਾ ਇੰਦ ਲਾਡਵਾ ਜਾਣਾ ਹੁੰਦਾ ਹੈ ਚੰਡੀਗੜ੍ਹ ਵਗੈਰਾ ਦੀ ਬਸ ਜਾਂਦੀ ਹੈ ਇੱਧਰ ਦੀ ਆਦੀ ਏ।
ਹਾਂ ਇਹ ਜਿਵੇਂ ਹੁਣ ਅੰਬਾਲਾ ਵਗੈਰਾ ਇਹਨਾਂ ਜਾਣ ਵਾਸਤੇ ਮਤਲਬ ਬੱਸਾਂ ਜਾਂਦੀਆਂ ਰਹਿੰਦੀਆਂ ਵਾਰੋਂ- ਵਾਰੀ ਥੋੜੀ-ਥੋੜੀ ਦੇਰ ਬਾਅਦ ਥੋੜ੍ਹੀ ਬੱਸਾਂ ਜਾਂਦੀਆਂ ਬਹੁਤ ਬੱਸਾਂ ਜਾਂਦੀਆਂ ਨੇ।
ਹਮ।
ਅਗਰ ਵਿੱਚ ਅਗਰ ਵਿੱਚ ਤੋੜ-ਤੋੜ ਕੇ ਜਾਣਾ ਹੋਏ ਨਾ ਕਈ ਬੱਸਾਂ ਵਿੱਚ ਨਹੀਂ ਰੁਕਦੀਆਂ ਪਿੰਡਾਂ ਦੇ ਵਿੱਚ ਉਹਨਾਂ ਨੇ ਸਿੱਧਾ ਹੀ ਜਾਣਾ ਹੁੰਦਾ ਏ।
ਜਾਂਦੇ ਨੇ ਰੋਡ ਜਾਂਦੇ ਨੇ ਨੀ ਵਿੱਚ
ਹਾਂ।
ਹੂੰ
ਇਤੇ ਸ ਜਿਹੜੀ ਰੋਡਵੇਜ਼ ਦੀ ਹੈ ਉਹ ਤਾਂ ਫਿਰ ਤੇਜ਼ ਚੱਲਦੀ ਹੈ। ਜਿਹੜੀ ਦੂਸਰੀ ਹੈ ਉਤੇ ਮ
ਜਿਹੜੀ ਇਹ ਚੱਲ ਰਹੀ ਹੈ ਨਾ ਹੁਣ ਓਨੀ ਚੱਲ ਰਹੀ ਹੈ ਏਸੀ ਆਲੀ ਬੱਸੇ ਤੇ ਜੇ ਅ ਰਸਤੇ ਚ ਇੱਕ ਘੰਟਾ ਲੱਗਦਾ ਹੈ ਨਾ ਰੋਡਵੇਜ਼ ਚ ਤੇ ਐ ਦੋ ਘੰਟੇ ਲਗਾਉਂਦੀ ਕਿਉਂਕਿ ਬਹੁਤ ਸਲੋਅ ਸਲੋਅ ਚੱਲਦੀ ਏ।
ਹਾਂ ਤੇ ਇੰਨੇ ਸਲੋਅ ਚੱਲਣਾ ਹੁੰਦਾ ਬੜੀ ਆਰਾਮ-ਆਰਾਮ ਨਾਲ ਚੱਲਣਾ ਹੁੰਦਾ।
ਬਸ ਨਾਮ ਹੀ ਹੈਗਾ ਕਿ ਏ ਸੀ ਵਿੱਚ ਆਰਾਮ ਤੇ ਬੈਠ ਆਰਾਮ ਤੇ ਬੈਠ ਕੇ ਜਾਵਾਗੇ। ਪਰ ਇਹ ਗੱਲ ਨਹੀਂ ਹੈ ਕਿ ਜਲਦੀ ਛੇਤੀ ਪਹੁੰਚ ਜਾਗੇ ਪਰ ਬਹੁਤ ਲੇਟ ਪਹੁੰਚਾਉਂਦੀ ਹੈ ਇੱਕ ਇੱਕ ਘੰਟਾ ਤੇ ਦੋ ਘੰਟੇ ਜਦੋਂ ਪਚਾਂਦੀ-ਪਚਾਉਂਦੀ ਐ।
ਉਹ ਤੇ ਹੈ।
ਹਾਂ।
ਗਰਮੀ ਦੇ ਵਿੱਚ, ਉਹ ਵੀ ਕੀ ਕਰਨ? ਆਰਾਮ। ਆਰਾਮ ਨਾਲ ਚਿਹਰੇ ਚਲਾਉਂਦੇ ਰਹਿੰਦੇ ਨੇ।
ਚੁੱਪ ਵੀ ਲਗਾਉਂਦੇ ਨੇ ਉਹ ਖਾਣ ਪੀਣ ਦਾ ਥੋੜਾ। ਜਿਵੇਂ, ਜਿਵੇਂ ਲੰਬਾ ਰੂਟ, ਰੂਟ ਹੁੰਦਾ ਨਾ
ਹਾਂ, ਲੰਬੇ ਦੀ ਤੇ, ਰਸਤੇ ਵਿੱਚ ਤੇ ਉਹਨਾਂ ਨੇ ਰੋਕ-ਰੋਕ ਕੇ ਜਾਣਾ ਹੁੰਦਾ ਉਹਨਾਂ ਨੂੰ ਵਿਚਚਾਰਿਆਂ ਨੂੰ ਖਾਣਾ-ਪੀਣਾ ਹੁੰਦਾ ਕੁਛ।
ਹਾਂਜੀ। ਹਮ।
ਹੋਰ ਸੁਣਾਓ?
ਪਤਾ ਨੀ ਕੀ ਹੋ ਰਹੀ ਹੈ। ਐਨੀ ਗਰਮੀ ਐਨੀ ਮੈਂ ਵੇਖ ਖ ਨੀ ਕਰਦੇ ਜਿਵੇਂ, ਗਰਮੀ ਨਾ ਬਹੁਤ ਹੀ ਗਰਮੀ ਹੋ ਰਹੀ ਹੈ।
ਬੱਸ ਥੋੜੇ ਟਾਈਮ ਤੋਂ ਬਹੁਤ ਜ਼ਿਆਦਾ ਗਰਮੀ ਪੈਂਦੀ ਪਈ ਹੈ ਬ ਸਮਝ ਤੋਂ ਹੀ ਬਾਹਰ ਏ।
ਹਮ। ਬਾਹਰ ਨਿਕਲ ਨੂੰ ਜੀ ਨਹੀਂ ਕਰਦਾ ਗਾ। ਬਾਹਰ ਨਿਕਲ ਜ ਜਿਵੇਂ ਸ਼ਾਮ ਨੂੰ ਨੀਂਦ, ਤੇ ਅੰਦਰ ਵੜਨ ਨੂੰ ਜੀਅ ਨਹੀਂ ਕਰ ਤਾਂ ਇੰਨੀ ਮਤਲਬ ਕਿ ਗਰਮੀ ਲੱਗਦੀ ਹੈ। ਗਰਮਾਹਟ ਲੱਗਦੀ ਹੈ ਕਮਰੋ ਵਿੱਚੋਂ ਹੀ
ਹਾਂ ਸ਼ਾਮ ਵੇਲੇ ਕਿਸੇ ਟਾਈਮ 'ਤੇ ਮੌਸਮ ਹੋ ਜਾਂਦਾ ਠੀਕ ਕਿਸੇ ਟਾਈਮ ਅਤੇ ਬਹੁਤ ਗਰਮੀ ਹੁੰਦੀ ਹੈ। ਕੱਲ੍ਹ ਮੌਸਮ ਠੀਕ ਸੀ ਸ਼ਾਮ ਵੇਲੇ ਪਰ ਅਗਰ ਤੁਸੀਂ ਕਹੋ ਬਈ ਅਸੀਂ ਕਮਰੇ ਦੇ ਵਿੱਚ ਬਹਿ ਜ ਉਹਦੇ ਵਿੱਚ ਕਮਰੇ ਤੇ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਹੈ ਅਗਰ ਬਾਹਰ ਠੰਡਾ ਹੁੰਦਾ ਤੇ। ਅਗਰ ਬਾਰਿਸ਼ ਆ ਜੇ ਤੇ ਉਹਨੇ ਹੋਰ ਜ਼ਿਆਦਾ ਹੂਮਸ
ਬੱਸ ਹੁਣੇ ਆਈ ਸੀ। ਤਿੰਨ, ਚਾਰ ਦਿਨ ਪਹਿਲਾਂ ਬਾਰਿਸ਼ ਥੋੜਾ ਜਿਹਾ ਮੌਸਮ ਚ ਸਹੀ ਹੋਇਆ ਸੀ। ਫੇਰ ਉਹੀ ਅਗਲੇ ਦਿਨ ਉਹੀ ਆ ਗਿਆ। ਹਾਂਜੀ ਇੱਥੇ ਬੱਸ ਇੱਕ ਵਾਰੀ ਆਈ ਸੀ। ਸ਼ਾਮੀ ਆਈ ਸੀ ਜਿਵੇਂ ਹੁਣ ਇਹ ਮੌਸਮ ਹੋਇਆ ਭੜਾ ਇਹ ਜਿਵੇਂ, ਅਹ ਧੁੱਪ ਨਿਕਲਦੀ ਹੈ ਤੇ ਸ਼ਾਮੀ ਬਿਲਕੁਲ ਬਿਲਕੁਲ ਮੌਸਮ ਸਾਫ਼ ਹੋ ਗਿਆ ਸੀ, ਅ ਤੇ ਬਾਰਿਸ਼ ਆਈ ਸੀ ਬਹੁਤ ਜ਼ੋਰ ਨਾਲ। ਤੇ ਫੇਰ ਸੱਤ ਅ ਕੁ ਵਜੇ ਤੱਕ ਆਈ ਉਹ ਬਾਰਿਸ਼ ਫਿਰ ਅਗਲੇ ਦਿਨ ਮੈਂ ਸੋਚਿਆ ਕਿ ਚਲੋ। ਮੌਸਮ ਸਹੀ ਹੋ ਗਿਆ, ਤੇ ਹੁਣ ਨੀ ਆਏਗੀ ਅਹ ਧੁੱਪ ਵਗੈਰਾ ਫੇਰ ਉਹੀ ਧੂਪ ਨਿਕਲ ਗਈ। ਕੜਕ।
ਉਹ ਤੇ ਸਵੇਰੇ-ਸਵੇਰੇ ਧੁੱਪ ਤੇ ਸਵੇਰੇ-ਸਵੇਰੇ ਆ ਜਾਂਦੀ ਹੁੰਦੀ ਐ।
ਹਾਂਜੀ।
ਜਿਹੜੀ ਬਾਰਿਸ਼ ਆ ਸਗੋਂ ਹੀ ਗੁੰਮਾ ਜਾਂਦੀ ਐ ਨਹੀਂ ਤੇ ਬਹੁਤ ਗੁੰਮਾਂ ਕਰਕੇ ਜਾਂਦੀ ਏ।
ਐਵੇਂ ਬਾਰਿਸ਼ ਕਰੀਏ ਜਿਵੇਂ ਮਹਿਮਾਨ ਨੀ ਆਦੇ ਬਿਨ ਬੁਲਾਏ ਆਦੇ।
ਆ ਸਹੀ ਏ। ਜਦੋਂ ਬਹੁਤ ਜ਼ਿਆਦਾ ਗੁੰਮ ਹੋਆ ਨਾ ਉਸ ਦਿਨ ਤੇ ਬਾਰਿਸ਼ ਆਉਂਦੀ ਹੀ ਆਉਂਦੀ ਐ ਵੈਸੇ ਵੀ।
ਗੁੰਮੇ ਦੀ ਨਿਸ਼ਾਨੀ ਐ ਬਾਰਿਸ਼ ਆਏਗੀ।
ਹਾਂ, ਬਾਹਰ। ਤੇ ਦੇ ਜੇ ਬਾਰਿਸ਼ ਹੋ ਜੇ ਤੇ ਫੇਰ ਸਿਆਪਾ ਜੇ ਗਰਮੀ ਹੋ ਜੇ ਫੇਰ ਸਿਆਪਾ। ਸਰਦੀ ਹੋਜੇ ਫੇਰ ਸਿਆਪਾ।
ਜਿੰਨੀ ਦੇਰ ਤੱਕ ਰੂਮ ਚ ਏਸੀ ਵਗੈਰਾ 'ਚ ਬੈਠੇ ਆ ਉੱਨਾ ਟਾਇਮ ਤੇ ਠੀਕ ਏ।
ਸਹੀ ਗੱਲ ਏ ਜੇ ਫੇਰ ਉਹੀ ਗੱਲ ਆ ਨਾ ਏ ਸੀ 'ਚ' ਬੈਠਿਆ ਆ ਤੇ ਫਿਰ ਰੋਟੀ ਵੀ ਬਣਾਣੀ ਏ, ਏ ਸੀ ਰਸੋਈ ਚ ਤਾਂ ਲੱਗਿਆ ਨੀ ਹੋਇਆ। ਰੋਟੀ ਵੀ ਬਣਾਣੀ ਐ ਫਿਰ ਫੇਰ ਰੋਟੀ ਵਰਾਟੀ ਬਣਾ ਕੇ ਪਸੀਨੇ ਚ ਆਓ ਅ ਏਸੀ ਚ ਬੈਠ ਤੇ ਫਿਰ ਉਹੀ ਸਰਦ-ਗਰਮ ਹੋ ਜਾਂਦਾ।
ਫੇਰ ਸਰਦੀ ਫਿਰ ਇਹ ਸਗੋਂ ਬਿਮਾਰੀ ਦਾ ਘਰ ਏ ਨਿਰਾ ਈ ਜ਼ਿਆਦਾ
ਹਮ।
ਇਹਨੇ ਸਗੋਂ ਸਰੀਰ ਜ਼ਿਆਦਾ ਖ਼ਰਾਬ ਕਰਦੇ ਨੇ ਤੇ ਪਹਿਲੇ ਵੀ ਤੇ ਲੋਕ ਰਹਿੰਦੇ ਹੁੰਦੇ ਸੀ।
ਹਾਂਜੀ-ਹਾਂਜੀ, ਸਹੀ ਗੱਲ ਏ ਪਹਿਲੇ ਜੋ ਲੋਕ ਰਹਿੰਦੇ ਸੀ ਨਾ ਉਹ ਉਹ ਪੰਖੇ ਵੀ ਨੀ ਸੀ ਤਾਂ ਇਹ ਸਾਡੇ ਘਰਦੇ ਬਤਾਦੇ ਆ ਦਾਦਾ, ਨਾਨਾ ਬਤਾਦੇ ਆ ਨਾ ਜਿਵੇਂ
ਤੇ ਉਦੋਂ ਵੀ ਲਾਈਟ ਵਗੈਰਾ ਚਲੇ ਜਾਂਨੇ ਤੇ ਪੱਖੇ ਲਾਈਟ ਇਨਵਰਟਰ ਤੇ ਹੁੰਦੇ ਨੀ ਸੀ।
ਉਹ ਨੀ ਸੀ ਨਾ ਇਹ ਵਾਲੀ ਬੱਸ ਹੈਨੀ ਨੀ ਸੀ, ਮੋਟਰਸਾਈਕਲ ਨੀ ਸੀ, ਕਾਰ ਨੀ ਸੀ, ਇਸ ਕਰਕੇ
ਬਸ ਇਹੀ ਰੀਜ਼ਨ ਵੀ ਇਹੀ ਐ ਅੱਜ-ਕੱਲ੍ਹ ਗਰਮੀ ਦਾ ਸਭ ਤੋਂ ਜ਼ਿਆਦਾ ਪਰ ਕੋਲ ਹਰ ਕਿਸੇ ਕੋਲ ਗੱਡੀ ਐ, ਬਾਈਕ ਐ, ਸਭ ਅੱਛਾ, ਇਹੀ ਗਰਮੀ ਦਾ ਰਿਜਨ ਏ।
ਕਹਿੰਦੀ ਮੈਨੂੰ ਕੋਈ ਕਾਲ ਆ ਰਹੀ ਏ ਪਿੱਛੇ ਮੈਂ ਕਰਦੀ ਹਾਂ ਤੁਹਾਨੂੰ ਠੀਕ ਐ।
ਹਾਂਜੀ, ਚਲੋ ਠੀਕ ਐ ਜੀ, ਓਕੇ ਜੀ ਓਕੇ, ਸਤਿ ਸ਼੍ਰੀ ਅ